ਹੈਲੋ
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਕੀ ਹਾਲ ਚਾਲ।
ਬਸ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ।
ਬਸ ਠੀਕ ਵਧੀਆ, ਹੋਰ ਕੀ ਕਰ ਰਹੇ ਹੋ?
ਅਸੀਂ ਕੁਛ ਨਹੀਂ ਬੈਠੇ ਸੀਗੇ। ਤੁਸੀਂ ਦੱਸੋ ਕੀ ਕਰ ਰਹੇ ਹੋ?
ਬਸ ਅਸੀਂ ਵੀ ਬੈਠੇ ਸੀਗੇ। ਅੱਜ ਤੇ ਮੈਨੂੰ ਇੰਨੇ ਟਾਈਮ ਬਾਅਦ ਬੱਚਿਆਂ ਨੇ ਦੇਖੋ ਫੋਨ ਦਿੱਤਾ ਜੇ। ਨੀ ਤਾਂ ਇਨਾ ਇਹੀ ਚਲਾਦੇ ਰਹਿੰਦੇ ਨੇ ਸਾਰਾ ਟੈਮ, ਮੈਨੂੰ ਤਾਂ ਫੋਨ ਕਰਨ ਦਾ ਵੀ ਮੌਕਾ ਨੀ ਮਿਲਦਾ।
ਆ ਰੇ ਦੱਸੋ ਇਹ ਬੱਚਿਆਂ ਨੂੰ ਅੱਜ-ਕੱਲ੍ਹ ਨਾ ਫ਼ੋਨ ਦੇ ਵਿੱਚ ਹੀ ਪਤਾ ਨੀ ਕਿ ਫ਼ੋਨ ਦੇ ਤੇ ਫੋਨ ਇੰਨਾ ਚਲਾਣਾ ਵੀ ਠੀਕ ਨੀ ਨਾ ਬੱਚਿਆਂ ਵਾਸਤੇ
ਬਸ ਇਹ ਤੋਂ ਦੇਖੋ ਹੁਣ ਅਸੀਂ ਕਿੰਨਾ ਕੁਈ ਮਤਲਬ ਜਿੰਨਾ ਵੀ ਮੈਂ ਰੋਕ ਹਾਂ ਕਿਸ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਨੇ ਹੁਣ ਮੈਂ ਫੋਨ ਲਿੱਤਾ ਤੇ ਇਹਨਾਂ ਨੇ ਜਾ ਕੇ ਉਧਰੋਂ ਦਾਦੀ ਦਾ ਫੋਨ ਲੈ ਲਿਆ। ਨਹੀਂ ਉਹ ਫੇਰ ਪਾਪਾ ਇਹਨਾਂ ਦੇ ਆਣਗੇ ਉਹਨਾਂ ਤੋ ਫੋਨ ਲੈ ਲੈਣਗੇ ਤੇ ਫੋਨ ਨਈ ਤੇ ਫੇਰ ਟੀ ਵੀ ਸਹੀ
ਟੀ ਵੀ ਤਾਂ ਫਿਰ ਵੀ ਠੀਕ ਆ, ਉਹ ਥੋੜ੍ਹਾ ਦੂਰ ਦੀ ਸਕਰੀਨ ਆ ਉਹਨੂੰ ਨਾਲੇ ਥੋੜ੍ਹਾ ਦੂਰੋਂ ਵੇਖਦੇ ਨੇ, ਹੁਣ ਫ਼ੋਨ ਦੇ ਵਿੱਚ ਬਿਲਕੁਲ ਨਿਗਾਾ ਲਾ ਅੱਖ ਟਿਕਾ ਕੇ ਵੇਖਦੇ ਨੇ ਨਾ ਉਹਦੇ ਨਾਲ ਨਜ਼ਰ ਵੀਕ ਹੁੰਦੀ ਆ।
ਉਹ ਤਾਂ ਹੈ ਵੇਖੋ ਪਰ ਫੇਰ ਵੀ ਨਾ, ਟੀ ਵੀ ਵੀ ਜ਼ਿਆਦਾ ਦੇਰ ਚ ਦੇਖ ਰ ਚੰਗਾ ਨੀ ਏ ਪਰ ਫੇਰ ਵੀ ਚਲੋ ਦੇਖ ਲਿਆ ਕਦੀ ਕਦਾ ਘੰਟਾ ਦੇਖਿਆ ਬੰਦ ਕਰਤਾ। ਪਰ ਨਈ ਫੋਨ ਸਭ ਕੁਛ ਇੱਕ ਅੱਜ-ਕੱਲ ਇਹਨਾਂ ਦਾ ਕੰਮ ਵੀ ਸਾਰਾ ਫੋਨ ਤੇ ਦੇਖੋ ਕੁਛ ਇਹ ਹੁੰਦਾ ਨਾ ਵੀ, ਤੁਸੀਂ ਬੁੱਕਸ ਤੋਂ ਪੜ੍ਹੋ ਤਾਂ ਤੁਹਾਨੂੰ ਕੁਛ ਪਤਾ ਚੱਲਿਆ ਨਈ ਓ ਹੁਣ ਇਹਨਾਂ ਦੀ ਮੈਡਮਾਂ ਵੀ ਕਮਾ ਲੈਗੀਆਂ ਨੇ ਸਾਰਾ ਕੰਮ ਫੋਨ ਦਾ ਦੇ ਦਿੰਦੀਆਂ ਨੇ।
ਸਹੀ ਗੱਲ, ਚਲੋ ਕੰਮ ਤੱਕ ਤਾਂ ਠੀਕ ਕੰਮ ਹੁਣ ਔਨਲਾਈਨ ਕੰਮ ਆਂਦਾ ਐ ਕਈ ਬੱਚਿਆਂ ਦਾ ਤੇ ਕੰਮ ਤਾਂ ਠੀਕ ਏ, ਕੰਮ ਕਰ ਲੈਣ ਬ ਤੇ ਚਲੋ ਉਨਾ ਉਹ ਨਹੀਂ ਹੁੰਦਾ ਪਰ ਲੇਕਿਨ ਜਿਹੜਾ ਇਹ ਕਾਰਟੂਨ ਵਿੱਚ, ਜਿਹੜੇ ਗਲਤ ਵੈਬਸਾਈਟ ਖੋਲ ਲੈਂਦੇ ਨੇ ਨਾ ਫਿਰ ਉਹ ਚੀਜ਼ ਦਿੱਕਤ ਏ ਨਾ ਫਿਰ।
ਨਈ ਉਹ ਵੀ ਨੀ ਏ ਗੱਲ, ਇਹ ਨਾ ਦਿਖਾਦੇ ਨੇ ਮੈਂ ਇਹਨੂੰ ਇੰਨੀ ਵਾਰੀ ਦੇਖਿਆ ਮੈਂ ਆਪਣੇ ਬੱਚਿਆਂ ਨੂੰ, ਮੈਂ ਕਿਸੇ ਹੋਰ ਦਿਨ ਕੀ ਕਹਿਣਾ ਮੈਂ ਬੈਠੇ ਹੁੰਦੇ ਦੇ ਨੇ, ਮਮਾ ਕੰਮ ਹੈਗਾ ਫੋਨ ਦਦੋ ਮੈਂ ਦੇ ਦਿੱਤਾ ਫੋਨ। ਉਸ ਤੋਂ ਬਾਅਦ ਉਹ ਫੋਨ ਚੁਲਾਣਗੇ ਤੇ ਮੇਰੇ ਸਾਹਮਣੇ ਤਾਂ ਬੈਠ ਕੇ ਕੰਮ ਕਰ ਰਹੇੇ ਨੇ, ਮੈਂ ਦੋ ਮਿੰਟ ਇੱਧਰ -ਉੱਧਰ ਹੋਵਾਂ। ਮੈਂ ਕਦੀ ਰਸੋਈ ਚ ਗਈ ਜਿਵੇਂ ਕੰਮ ਕਦੀ ਕਪ ਕੱਪੜੇ ਧੋਣੇ ਗਏ, ਕਿੱਧਰ ਗਈ ਤੇ ਪਿੱਛੇ ਇਹਨਾਂ ਨੇ ਫੋਨ ਬੰਦ ਕਰਕੇ ਇਹ ਆਪਣਾ ਕਾਰਟੂਨ ਚਲਾਣ ਲੱਗ ਜਾਣਗੇ, ਕੋਈ ਗੇਮ ਖੇਲਣ ਲੱਗ ਜਾਣਗੇ। ਇਹਨਾਂ ਨੂੰ ਪਤਾ ਨੀ ਦੀ ਅਡਿਕਸ਼ਨ ਲੱਗ ਗਈ ਨਾ ਫੀ ਫਾਇਰ ਪਬਜੀ ਦੀ ਸਾਰਾ ਟੈਮ ਇਹਨਾਂ ਦੇ ਇਹੀ ਚੱਲ ਰਿਹਾ ਹੁੰਦਾ।
ਪਤਾ, ਪਿੱਛੇ ਪਬਜੀ ਇੱਥੇ ਬੈਨ ਕਰ ਤਾਂ ਸੀਗਾ। ਇਸੇ ਕਰਕੇ ਪਤਾ ਕਿੰਨੀ ਦਿੱਕਤ ਆ ਬੱਚੇ ਕਿਵੇਂ ਪਾਗਲ ਹੋ ਰਹੇ ਸੀ। ਨਾ ਰੋਟੀ, ਨਾ ਪਾਣੀ ਕੋਈ ਸੁਸਾਈਡ ਕਰਦੇ ਸੀ ਪਏ ਸੀ। ਪਬਜੀ ਦੇ ਪਿੱਛੇ
ਬਸ ਇਹੀ ਤਾਂ ਹੁੰਦਾ, ਹੁਣ ਮੈਂ ਤਾਂ ਖੇਲਣ ਨੀ ਦਿੰਦੀ। ਪਰ ਪਿੱਛੋਂ ਪਤਾ ਨੀ ਕੋਈ ਨਾ ਕੋਈ ਦਾਲ ਲਾ ਕੇ ਕੁਛ ਨਾ ਕੁਛ ਕਰ ਹੀ ਲੈਂਦੇ ਨੇ ਪਰ ਹੁਣ ਮ ਹੁਣ ਨਜ਼ਰ ਰੱਖੀ ਪੂਰੀ ਛੁੱਟੀ ਉਹਦੀ ਸੀਗੀ ਨਾ ਤੇ ਮੈਂ ਕਿਹਾ ਜੇ ਡਾਊਨਲੋਡ ਹੋਏਗੀ ਨਾ ਪਬਜੀ, ਮੈਂ ਫੋਨ ਨੀ ਦੇਣਾ ਚਾਹੇ। ਕੰਮ ਆਏ ਚਾਹੇ ਕੁਛ ਹੋਵੇ ਤੇ ਹੁਣ ਚਲੋ ਥੋੜਾ ਘੱਟ ਐ। ਲੇਕਿਨ ਸਾਰਾ ਟਾਈਮ ਫੋਨ ਚਲਾਣਾ, ਕਿਹੜੇ ਗੱਲ ਚੰਗੀ ਆ ਦੱਸੋ।
ਕੁਛ ਤਾਂ ਏ ਆਈ ਵੀ ਆ ਗਿਆ ਹੁਣ ਫੋਨ ਚ
ਬਸ ਇਹੀ ਹੈਗਾ, ਉਹ ਤਾਂ ਉਹ ਤਾਂ ਕੰਮ ਵੀ ਨੀ ਕਰਕੇ ਰਾਜ ਜੀ ਮੇਰੇ ਬੱਚੇ ਤੇ ਦੇਖੋ, ਹੋਲੀਡੇ ਹੋਮਵਰਕ ਆਇਆ ਸੀਗਾ।
ਏ ਵਾਲੀ ਕਿ ਸਾਨੂੰ ਪਹਿਲੇ ਸਟੂਡੀਓ ਜਾਣਾ ਪੈਂਦਾ ਸੀਗਾ ਫੋਟੋ ਖਿਚਵਾਣ ਵਾਸਤੇ ਹੁਣ ਐਵੇਂ ਕੀ ਇਹ ਆਈ ਨਾਲ ਅਸੀਂ ਆਪਣੀ ਫੋਟੋ ਜਿੱਦਾਂ ਦੀ ਚਾਹੀਏ ਉੱਦਾਂ ਦੀ ਬਣਾ ਸਕਦੇ ਆ।
ਚਲੋ ਉਹ ਵੀ ਗੱਲ ਹੋ ਗਈ ਪਰ ਇਹ ਤਾਂ ਦੇਖੋ ਨਾ ਹੁਣ ਡਦੇ ਕਿਵੇਂ ਦੇ ਨੇ ਹੁਣ ਇਹ ਤੇ ਇਸਤੇਮਾਲ ਵੀ ਗ਼ਲਤ ਤਰੀਕੇ ਨਾਲ ਕਰਦੇ ਪਏ ਨੇ ਹੁਨ ਮੈਂ ਦੇਖੋ ਨਾ ਹੁਨ ਹੋਮਵਰਕ ਵੀ ਹੋਏਗਾ ਨਾ ਖੁਦ ਨੀ ਕਰਨਗੇ ਮੈਥ ਮੈਂ ਸਮਝ ਕੇ। ਓਦੇ ਉੱਤੇ ਫੋਟੋ ਖਿੱਚ ਕੇ ਪਾਤੀ ਓਨੇ ਬੋਤ ਸਾਰੇ ਜਵਾਬ ਦਿੱਤੇ, ਬਿਨਾਂ ਸੋਚੇ ਸਮਝੇ ਪੜ੍ਹੇ ਲਿਖੇ ਨਾ ਸਿਰਫ ਲਿਖੇ ਕਹਿੰਦਾ ਹੋ ਗਿਆ ਕੰਮ। ਮੈਂ ਦੇਖਿਆ ਮੈਂ ਕਿਹਾ ਦਸ ਮਿੰਟ 'ਚ ਇੰਨਾ ਕੰਮ ਤੇ ਹੋ ਨੀ ਸਕਦਾ ਫੇਰ ਮੈਂ ਦੇਖਿਆ ਫੋਨ ਤੇ ਮੈਂ ਕਿਹਾ ਓਧਰੋਂ ਆਂਸਰ ਕੱਢੇ ਹੋਏ ਸੀ ਓਨੇ ਸਾਰੇ। ਮੈਂ ਕਿਹਾ ਹੁਨ ਜੋ ਚੀਜ਼ ਖੁਦ ਕਰਨੀ ਚਾਈਦੀ ਏ, ਖੁਦ ਪੜ੍ਹਨੀ ਚਾਹੀਦੀ ਏ, ਉਸ ਚ ਵੀ ਬ ਬੱਚੇ ਐਵੇਂ ਕਰਦੇ ਨੇ ਦੇਖੋ।
ਪਤਾ ਕੀ ਆ, ਕਈ ਵਾਰੀ ਨਾ ਬੱਚੇ ਛੋਟੇ-ਛੋਟੇ ਹੁੰਦੇ ਨਾ ਅਸੀਂ ਕੀ ਕਹਿਨੇ ਆਂ? ਕਿ ਚਲੋ ਅਸੀਂ ਕੰਮ ਕਰ ਲਈਏ ਐ ਲੋ ਤੁਸੀਂ ਫੋਨ ਚਲਾ ਲੋ, ਕਾਰਟੂਨ ਵੇਖ ਲੋ, ਬੱਚਿਆਂ ਨੂੰ ਆਦਤ ਸ਼ੁਰੂ ਤੋਂ ਪਾ ਛੱਡੀ ਏ। ਛੋਟੇ-ਛੋਟੇ ਬੱਚਿਆਂ ਕੋਲ ਅੱਜ-ਕੱਲ ਫੋਨ ਆ। ਠੀਕ ਐ, ਹੁਨ ਬੱਚੇ ਅਸੀਂ ਮਾਂ-ਪਿਓ ਕੰਮ ਕਰਨ ਲੱਗ ਜਾਂਦੇ ਨੇ। ਬੱਚਿਆਂ ਵੱਲ ਧਿਆਨ ਨੀ ਹੁੰਦਾ, ਓ ਸੋਚਦੇ ਨੇ ਕਿ ਚਲੋ ਅਸੀਂ ਕੰਮ ਕਰ ਲਈਏ, ਫ੍ਰਰੀ ਹੋ ਜਾਵਾਂਗੇ, ਵੇਖ ਲਾਂਗੇ। ਸਾਡੇ ਵੱਲੋਂ ਕੰਮ ਦੀ ਦਿੱਕਤ ਨਾ ਆਵੇ ਲੇਕਿਨ ਮਾਂ-ਪਿਓ ਨੂੰ ਵੇਖ ਦੇਖਣਾ ਚਾਈਦਾ ਕਿ ਬੱਚਾ ਕੀ ਵੇਖ ਰਿਹਾ ਏ, ਕੀ ਨੀ ਵੇਖ ਰਿਹਾ ਕਿੰਨਾ ਵੇਖ ਰਿਹਾ ਐ? ਹੈਂ ਤੇ ਇੱਕ ਵਾਰੀ ਏਦਾਂ ਹੀ ਹੋਇਆ ਅਸੀਂ ਕਿਤੇ ਗਏ ਹੋਏ ਸੀ ਆਪਣੇ ਅ ਰਿਸ਼ਤੇਦਾਰਾਂ ਦੇ ਘਰ। ਤੇ ਓਨਾਂ ਨੇ ਆਪਣੇ ਛੋਟੇ ਬੱਚੇ ਕੋਈ ਉੱਠ ਗਿਆ ਸੀ, ਰੋਨ ਲੱਗਿਆ ਸੀ, ਓਨੂੰ ਕੋਈ ਦੇ ਦਿੱਤਾ ਫੋਨ ਚਲਾਨ ਨੂੰ ਰਾਤ ਨੂੰ। ਹੈਂ ਤੇ ਓ ਵੀ ਸੋ ਗੇ, ਸਾਰੇ ਈ ਸੋ ਗੇ। ਤੇ ਓ ਬੱਚਾ ਫੋਨ ਚਲਾਂਦਾ ਹੀ ਰਿਹਾ, ਚਲਾ-ਚਲਾ ਕੇ ਓ ਰਾਤੀ ਦੋ-ਢਾਈ ਵੱਜ ਗੇ। ਢਾਈ ਵਜੇ ਜੇ ਅੱਖ ਖੁਲੀ ਨਾ ਤੇ ਅਸੀਂ ਵੇਖਿਆ ਕਿ ਓ ਵੇਖੋ ਬੱਚਾ ਤੇ ਅਜੇ ਤੱਕ ਫ਼ੋਨ ਚਲਾ ਰਿਹਾ। ਢਾਈ ਵਜੇ ਲਿਆ ਫੋਨ, ਹੈਂ। ਤਾਂ ਕਰਕੇ ਨਾ ਮਾਂ-ਪਿਓ ਨੂੰ ਵੀ ਥੋੜ੍ਹਾ ਜਾ ਦੇਖਨਾ ਪੈਂਦਾ ਐ। ਕਿ ਵੀ ਬੱਚਿਆਂ ਦੇ ਧਿਆਨ ਰੱਖਣਾ ਪੈਂਦਾ ਇਸ ਗੱਲ ਤੋਂ ਆ ਦੋ ਬੱਚਾ ਪੰਜ ਮਿੰਟ ਰੋਵੇਗਾ। ਬੱਚਾ ਠੀਕ ਆਪੇ ਹੋ ਜਾਊਗਾ। ਪਰ ਉਹ ਆਦਤ ਛੁੱਟ ਜੂਗੀ ਲੇਕਿਨ ਐ ਜੋ ਜਿੱਦ ਪੂਰੀ ਕਰੋਗੇ ਨਾ ਤਾਂ ਓ ਬਾਦ 'ਚ ਓ ਦਿੱਕਤ ਕਰੇਗੀ। ਹੁਨ ਕਈ ਵਾਰੀ ਅਸੀਂ, ਚਲੋ ਫੋਨ ਦੇ ਬੈਨੀਫਿਟਸ ਬੋਹਤ ਨੇ। ਹੁਨ ਐ ਹੈ ਕਿ ਅਸੀਂ ਘਰ ਬੈਠੇ ਫੋਨ ਦੇ ਨਾਲ ਔਨਲਾਈਨ ਸ਼ੋਪ ਪਿੰਗ ਕਰ ਸਕਨੇ ਆਂ, ਘਰ ਬੈਠੇ ਸਾਨੂੰ ਕਿਸੇ ਚੀਜ਼ ਦੀ ਲੋੜ ਪਵੇ ਅਸੀਂ ਘਰ ਬੈਠੇ ਹਰ ਚੀਜ਼ ਹਨਾ, ਮੂਵੀ ਕਿਸੇ ਨੇ ਹੁਨ ਕਈ ਵਾਰੀ ਟੀ ਵੀ ਹੁੰਦੀ ਐ ਕੋਈ ਕਹਿੰਦਾ ਮੈਂ ਮੂਵੀ ਵੇਖਣੀ। ਕੋਈ ਕਹਿੰਦਾ ਮੈਚ ਵੇਖਣਾ ਐ, ਕੋਈ ਕ ਬੱਚੇ ਕਹਿੰਦੇ ਕਾਰਟੂਨ ਵੇਖਣਾ। ਤੋਂ ਐ ਹੁੰਦਾ ਕਿ ਆਪਣਾ-ਆਪਣਾ ਫੋਨ ਲੈ ਕੇ ਬੰਦਾ ਕਾਰਟੂਨ ਵੇਖ ਲੈਂਦਾ ਕੋਈ, ਹੈ ਨਾ ਟੀ ਵੀ 'ਚ ਕਾਰਟੂਨ ਲਾ ਦਿੰਦਾ। ਚਲੋ ਫੋਨ 'ਚ ਆਪਣਾ, ਕੋਈ ਮੈ ਮੂਵੀ ਦੇਖ ਲੈਂਦਾ ਐ। ਆਪਣੇ-ਆਪਣੇ ਫੋਨ 'ਚ ਕੋਈ ਮੈਚ ਲਾ ਲੈਂਦਾ ਐ।
ਹਾਂਜੀ-ਹਾਂਜੀ ਪਰ ਪਤਾ ਕੀ ਏ ਦੇਖੋ ਮੈਂ ਏਥੇ ਦੇਖੋ, ਪਹਿਲਾਂ ਜਿਵੇਂ ਜੋਬ ਕਰਦੀ ਆਂ ਤੇ ਐ ਸਾਡੇ ਵੀਰ ਜੀ ਨੇ ਓ ਵੀ ਕਰਦੇ ਨੇ ਜੋਬ, ਅਸੀਂ ਦੋਨੋਂ ਜਾਂਨੇ ਆਂ ਬਾਰ। ਤੇ ਪਿੱਛੋਂ ਬੱਚੇ ਹੁੰਦੇ ਨੇ ਕੱਲੇ ਏਨਾਂ ਨੂੰ ਤਾਂ ਵੀ ਇੱਕ ਵਾਰ ਫੋਨ ਦੇ ਕੇ ਭੇਜ ਰੱਖਦਿਆਂ ਮੈਂ ਕਿ ਕੋਈ ਕਦੇ ਕੋਈ ਐਮਰਜੈਂਸੀ ਹੋਵੇ ਤੇ
ਮਾ-ਪਿਓ ਚੰਗੇ ਵਸ ਤੇ ਫੋਨ ਦੇ ਕੇ ਜਾਂਦੇ ਨੇ ਕਿ ਅਸੀ ਪੁੱਛ ਲਾਂਗੇ ਰੋਟੀ ਖਾ ਲੀ ਯਾ ਨੀ ਖਾ ਲੀ ਔਫਿਸ ਵਾਲੇ ਬੰਦੇ ਨੂੰ ਹੁੰਦੇ ਨੇ ਓਨਾਂ ਨੂੰ ਪਤਾ ਹੁੰਦਾ। ਵੀ ਰੋਟੀ ਖਾ ਲੀ ਨੀ ਖਾ ਲੂ ਬੱਚਿਆਂ ਨੇ, ਕੀ ਕਰਦੇ ਪਏ ਨੇ, ਕੋਈ ਦੋ ਗੱਲ ਨਾ ਹੋਵੇ। ਤਾਂ ਕਰਕੇ ਬੰਦਾ ਫੋਨ ਦੇਖ ਕੇ ਜਾਂਦਾ ਹੈ ਲੇਕਿਨ ਬੱਚਾ ਪਿੱਛੇ ਮਿਸਯੂਜ ਕਰਦਾ ਹੈ ਨਾ ਓਦਾ।
ਬਸ ਏਹੀ ਹੁੰਦ ਓਈ ਤੇ ਹੁੰਦਾ, ਓਈ ਹੁਨ ਮੈਂ ਏਨਾਂ ਨੂੰ ਐਈ ਕਹਿ ਰੀ ਸੀ, ਮੈਂ ਕਿਹਾ, ਏਨਾਂ ਨੂੰ ਦੂਜਾ ਫੋਨ ਮੈਂ ਕਿਹਾ ਏਨਾਂ ਨੂੰ ਤਾਂ ਬਟਨਾਂ ਵਾਲਾ ਫੋਨ ਲੈ ਕੇ ਦਵਾਂ ਮੈਂ। ਉਹਦੇ ਜਿਥੇ ਸਿਰਫ ਫੋਨ ਆਵੇ ਸਹੀ ਮੈਂ ਕਿਹਾ ਇਹ ਉਹ ਉਹੀ ਬਸ ਕਿਉਂਕਿ ਦੇਖੋ ਹੁਣ ਮੈਂ ਤਾਂ ਕਿੰਨਾ ਕੁਈ ਰੋਕ ਲਵਾਂਗੇ ਮੈਂ ਤੁਸੀਂ
ਨਹੀਂ ਟੀਵੀ ਠੀਕ ਆ ਟੀਵੀ ਵੀ ਵੇਖ ਲੈਣ ਕੋਈ ਦਿੱਕਤ ਨਹੀਂ ਆ। ਲੇਕਿਨ ਫੋਨ ਤੋਂ ਤਾਂ ਦੂਰ ਹੀ ਰੱਖਣ ਤਾਂ ਜ਼ਿਆਦਾ ਚੰਗਾ ਕਿਉਂਕਿ ਛੋਟੇ ਅੱਜ ਕੱਲ ਨਾ ਅਹ ਫੋਨ ਦੇ ਵਿੱਚ ਵੀ ਨਾ ਇਹ ਛੋਟੇ-ਛੋਟੇ ਬੱਚੇ ਗਲਤ ਉਹ ਪਤਾ ਕਿ ਇਸ ਕੋਈ ਇੰਸਟਾ ਆਈ ਡੀ ਬਣਾ ਰਿਹਾ ਹੈ। ਸਮਝ ਰਹੇ ਹੋ ਕੋਈ ਕਿੱਦਾਂ ਉਹ ਛੋਟੇ- ਛੋਟੇ ਸਾ ਅਸੀਂ ਤੁਸੀਂ ਮੰਨੋ ਕਿ ਸਾਡੇ ਵਿਆਹ ਤੋਂ ਬਾਅਦ ਅਸੀਂ ਫੋਨ ਫੜਿਆ
ਬਿਲਕੁਲ ਜੀ ਬਿਲਕੁਲ ਸਾਨੂੰ ਖੁਦ ਨੂੰ ਮ ਮੈਨੂੰ ਤਾਂ ਖੁਦ ਕਦੀ ਪਰਸਨਲ ਫੋਨ ਨੀ ਮਿਲਿਆ ਮੇਰੇ ਘਰ ਸਾਡੇ ਘਰ ਇੱਕ ਫੋਨ ਹੁੰਦਾ ਸੀਗਾ ਸਾਰੇ ਜਿਹੜੇ
ਹਾਂਜੀ ਅਸੀਂ ਹੁਣ ਵਿਆਹ ਤੋਂ ਬਾਅਦ ਫੋਨ ਫੜਿਆ ਹੈ ਤੁਸੀਂ ਮੈਨੂੰ ਹੋ ਅਸੀਂ ਕਦੇ ਇੰਸਟਾ ਆਈ ਡੀ ਵਗੈਰਾ ਕੁਛ ਨਹੀਂ ਵਆ ਸਾਇਦ ਖੋਲੀ ਉਹ ਤੋਂ ਪਤਾ ਨੀ ਵਿਆਹ ਤੋਂ ਬਾਅਦ ਵੀ ਕਿੰਨੇ ਟਾਈਮ ਬਾਅਦ ਅਸੀਂ ਖੋਲ੍ਹੀ ਉਹਦੇ ਵੀ ਨਾ ਅਸੀਂ ਕੋਈ ਫੋਟੋ ਅਪਲੋਡ ਕੀਤੀ ਨਾ ਕੁਛ ਮਤਲਬ ਉਹੱਦਾਂ ਨੋਾਰਮਲ ਖੋਲ੍ਹੀ ਬਸ ਵੇਖ ਰਖਣ ਵਾਸਤੇ ਪਰ ਉਹੀ ਅੱਜ ਕੱਲ੍ਹ ਅੱਜ ਕੱਲ੍ਹ ਛੋਟੇ- ਛੋਟੇ ਬੱਚਿਆਂ ਨੂੰ ਪਤਾ ਆਈ ਡੀ ਖੋਲ੍ਹਣ ਦਾ ਪਤਾ
ਬਸ ਆਈ ਗੱਲ ਹੈਗੀ ਅਸ
ਐਂਨੀ-ਐੰਨੀ ਕੁੜੀਆਂ ਕੋਲ ਪਰਸਨਲ ਫੋਨ ਹੈ ਟੱਚ ਵਾਲਾ ਸਮਾਰਟਫੋਨਇੰਨੀ-ਇੰਨੀ ਅੱਛੀ ਛੋਟੀ-ਛੋਟੀ ਕੁੜੀਆਂ ਕੋਲ ਪਰਸਨਲ ਫੋਨ ਆ ਆਪਣਾ ਮਾਂ ਪਿਓ ਆਪ ਈ
ਅਰੇ ਪਤਾ ਕੀ ਤੁਸੀਂ ਆ ਦੇਖੋ ਜਿਹੜੇ ਬੱਚੇ ਵਿਗੜਦੇ ਨੇ ਨਾ ਉਹ ਫੋਨ ਕਰਕੇ ਹੀ ਵਿਗੜਦੇ ਨੇ ਆ ਹੁਣ ਜਿਵੇਂ ਨਾ ਸਾ ਮੇਰੀ ਨਾ ਚਾਚੀ ਦਾ ਮੁੰਡਾ ਹੈਗਾ ਉਹਨੂੰ ਵੀ ਇਹਨਾਂ ਨੇ ਨਾ ਪਰਸਨ ਹੀ ਫੋਨ ਦਿੱਤਾ ਹੋਇਆ। ਤੇ ਉਹ ਸਾਰਾ-ਸਾਰਾ ਟਾਈਮ ਫੋਨ ਚਲਾਉਣ ਦੀ ਗੱਲ ਕਰਦਾ ਉਹਨੂੰ ਕੋਈ ਫੋਨ ਲੈ-ਲਏ ਨਾ ਉਹਦੇ ਹੱਥ ਤੋਂ ਤੇ ਉਹਨੂੰ ਇੰਨੀ ਗੰਦਾ ਤਰੀਕੇ ਨਾਲ ਜਵਾਬ ਦੇ ਦਿੰਦਾ ਜੇ ਨਾ ਕੋਈ ਕੰਮ ਕਰਦਾ ਨਾ ਕੁਛ ਨਾ ਰੋਟੀ ਖਾਂਦਾ।
ਤੇ ਉਹੀ ਚੀਜ਼ ਹੈ ਦੇਖਿਆ ਹੁਣ ਉਹ ਸ਼ੁਰੂ ਤੋਂ ਹਾਂਜੀ। ਸ਼ੁਰੂ ਤੋਂ ਹੀ ਉਹਨਾਂ ਨੂੰ ਇਹ ਚੀਜ਼ ਦੀ ਪਾ ਦਿੱਤੀ ਨਾ ਤਾਂ ਹੁਣ ਉਹ ਬਿਗੜ ਗਿਆ। ਠੀਕ ਆ ਉਹੀ ਅ ਉਹ ਗੱਲ ਹੈ ਇਸ ਲਈ ਨਾ ਬੱਚੇ ਨੂੰ ਨਾ-ਨਾ ਲਿਮਿਟ ਰੱਖ ਲਿਮਿਟ ਦਾ ਦਿਉ ਜਿੰਨਾ ਬਈ ਉਹ ਕਰ ਸਕਣ ਅਸੀਂ ਉਹਨੂੰ ਹੈਂਡਲ ਕਰ ਸਕੀਏ ਬਾਅਦ 'ਚ ਪਤਾ ਕਿ ਅਗਰ ਅਸੀਂ ਉਹਦੇ ਦੀ ਜਿੱਦ ਪੂਰੀ ਕਰੇ ਜਾਵਾਂਗੇ ਨਾ ਤੇ ਇੱਕ ਪੰਜ ਮਿੰਟ ਦੀ ਜਿੱਦ ਦਸ ਮਿੰਟ ਦੀ ਹੋ ਜਾਏਗੀ। ਪੰਦਰਾਂ ਮਿੰਟ ਹੋ ਜਾਏਗੀ ਵੱਡੀ-ਵੱਡੀ ਜਿੱਦ ਜੋ ਸਾਡੇ ਹੱਥ ਕੀ ਪਤਾ ਕਿਸ ਟਾਈਮ ਸਾਡੇ ਹੱਥ ਨਾ ਹੋਵੇ ਉਹ ਦੇਣ ਵੱਲੋਂ ਫਿਰ ਅਸੀਂ ਕੀ ਕਰਾਂਗੇ।
ਬਸ ਇਹੀ ਹੁੰਦਾ ਦੀਦੀ ਮੈਂ ਤਾਂ ਹੁਣ ਖੁਦ ਇਹਨਾਂ ਨੂੰ ਕਹਿੰਦੀ ਆ ਮੈਂ ਕਿਹਾ, ਚਲੋ ਤੁਸੀਂ ਨਾ ਹੁਣ ਇਹਨਾਂ ਦੇ ਫੋਨ ਤੇ ਹੁਣ ਤਾਂ ਮੈਂ ਲੋਕ ਲਗਾ ਰੱਖਿਆ। ਹੂੰ ਮਤਲਬ ਕੋਈ ਜਿਦਾ ਤੇ ਆ ਫਾਲਤੂ ਕੋਈ ਐਪ ਨੀ ਚਲਾ ਸਕੇ ਕੁਛ ਨ ਤੇ ਹੁਣ ਮੈਂ ਇਹਨਾਂ ਨੂੰ ਕਹਿੰਦੇ ਵੀ ਫੋਨ ਸਿਰਫ ਘੰਟੇ ਵਸਤੇ ਆ ਦੇਨ 'ਚ ਵੀ ਪਹਿਲੇ ਤੁਸੀਂ ਕੰਪਲੀਟ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਫ਼ੋਨ ਮਿਲੇਗਾ। ਵੀ ਤੇ ਤੁਹਾਨੂੰ ਫੋਨ ਨੀ ਮਿਲੇਗਾ।
ਮੈਂ ਤੁਸੀਂ ਮੰਨੋ ਕਿ ਮੇਰੇ ਫੋਨ ਮੇਰੇ ਛੋਟੇ ਬੱਚੇ ਨੇ। ਇੱਕ ਸੱਤ ਸਾਲ ਦੀ ਅਤੇ ਇੱਥੇ ਛੋਟੇ-ਛੋਟੇ ਇਨੇ ਜ਼ਿਆਦਾ ਨਹੀਂ ਹੈਗੇ ਤੇ ਮੈਂ ਆਪਣੇ ਪੂਰੇ ਫੋਨ 'ਚ ਲੌਕ ਲਾਇਆ ਹੋਇਆ। ਪੂਰੇ ਸਿਰਫ ਇੱਕ ਯੂਟਿਊਬ ਨੂੰ ਛੱਡ ਕੇ ਸਭ ਨੂੰ ਲਾਇਆ ਦਾ ਤਾਂ ਕਿ ਨਾ ਉਹ ਖੋਲ੍ਹਣਗੇ ਕਿਤੇ ਨਾ ਉਹ ਕਿਤੇ ਜਾਣਗੇ ਚਾਹੇ ਸਭ ਨੂੰ ਪਤਾ ਕਿ ਮੇਰੇ ਪੂਰੇ ਫੋਨ 'ਚ ਲੌਕ ਹੈ
ਹੂੰ
ਭਾਵੇਂ ਉਹ ਕੁਛ ਵੀ ਸੋਚਣ ਪਰ ਮੈਨੂੰ ਪਤਾ ਹੈ ਕਿ ਮੇਰੇ ਬੱਚਿਆਂ ਨੂੰ ਫੋਨ ਦੇਣਾ ਵੀ ਹੋਏਗਾ ਨਾ ਤਾਂ ਮੈਨੂੰ ਪਤਾ ਕਿ ਮੇਰਾ ਯੂਟਿਊਬ ਓਪਨ ਆ ਚਲੋ ਅਗਰ ਕੁਛ ਵੇਖਣਾ ਹੋਏਗਾ ਨਾ ਦੋ ਮਿੰਟ ਅਗਰ ਵੇਖ ਵੇਖ ਲਿਆ ਤੇ ਵੇਖ ਲਿਆ ਨਹੀਂ ਤਾਂ ਮ ਫੋਨ ਉਸ ਟਾਈਮ ਲੈ ਲੈਂਣੀ ਆਂ ਮੈਂ ਨਹੀਂ ਦਿੰਦੀ ਫੋਨ ਆਪਣਾ
ਮੈਂ ਤਾਂ ਖੁਦ ਮੇਰੇ ਫੋਨ ਦਾ ਪਾਸਵਰਡ ਦੇਖੋ ਸਿਰਫ ਉਹਨਾਂ ਨੂੰ ਪਤਾ ਹੈਗਾ। ਤੁਹਾਡੇ ਵੀਰ ਜੀ ਨੂੰ। ਹੂੰ, ਨਹੀਂ, ਬਸ ਏਹੀ ਗੱਲ ਹੈ ਹੁਣ ਤਾਂ ਮੇਰੇ ਫੂਨ ਦਾ ਪਾਸ ਹਾਂਜੀ, ਆਈ
ਚੁੱਕ ਲੈਣਗੇ ਦਾਦੂ ਦਾ ਚੁੱਕ ਲੈਣਗੇ। ਅਤੇ ਦਾਦੂ ਕਈ ਵਾਰੀ ਕਹੇਗਾ, ਆਪਣਾ ਫੋਨ ਦੇ ਦੇ, ਮੈਂ ਕਿਹਾ, ਡੈਡੀ ਨਹੀਂ ਛੱਡੋ।
ਹੂੰ, ਬਸ ਇਹੀ ਹੁੰਦਾ ਹੈ ਮੈਂ ਤਾਂ ਹੁਣ ਦੇਖੋ ਮੇਰੇ ਫੋਨ ਤੇ ਵੀ, ਪਾਸਵਰਡ ਲੱਗਾ ਹੈ ਤੇ ਸਿਰਫ ਤੁਹਾਡੇ ਵੀਰ ਜੀ ਨੂੰ ਪਤਾ ਹੈ ਕਿ ਕੀਏ ਮੇਰੇ ਫੋਨ ਦਾ ਪਾਸਵਰਡ, ਉਹਨਾਂ ਦੇ ਫੋਨ ਦਾ ਪਾਸਵਰਡ ਸਿਰਫ ਮੈਨੂੰ ਪਤਾ ਏ। ਤੇ ਮੈਂ ਕਿਹਾ ਸਾਨੂੰ ਦੋਨਾਂ ਨੂੰ ਹੀ ਪਤਾ ਹੋਣਾ ਚਾਹੀਦਾ, ਹੋਰ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਚਾਹੀਦਾ, ਤੇ ਅਸੀਂ ਇਹਨਾਂ ਦੇ ਸਾਹਮਣੇ। ਵੀ ਨੀ ਆ, ਇੰਨੇ ਤੇਜ ਹੁੰਦੇ ਨੇ ਦੇਖ ਕੇ ਸਮਝ ਜਾਂਦੇ ਨੇ ਕੀ ਭਾਸ਼ਾ।
ਅਰੇ, ਮੈਂ ਇਸੇ ਲਈ ਪੈਟਰ ਨਹੀਂ ਪਾਇਆ ਨਈਂ। ਪਹਿਲੇ ਪੈਟਨ ਪਾਉਂਦੇ ਸੀ ਨਾ ਅਸੀਂ, ਜਿਵੇਂ ਬਣਾਉਂਦੇ ਸੀ, ਨਾ ਫਿੰਗਰ ਨਾਲ, ਉਹ ਫਿੰਗਰ ਚੈੱਕ ਕਰ ਲੈਂਦੇ ਸੀ। ਮਤਲਬ ਇੰਨਾ ਮਾਈਂਡ ਚਾਰਪ ਹੈ ਇਹਨਾਂ ਦਾ ਕਿ ਉਹ ਫਿੰਗਰ ਨੂੰ ਨਾ। ਕੈਚ ਕਰਦੇ ਸੀ ਫਿੰਗਰ ਕਿੱਥੇ ਘੁੰਮ ਰਹੀ, ਕਿਸ ਤਰੀਕੇ ਦਾ ਮਤਲਬ ਉਹ ਬਣਾ ਰਹੇ ਨੇ, ਡਰੋ ਕਰ ਰਹੇ ਨੇ, ਮੈਂ ਹੁਣ ਉਹ ਲਾਣਾ ਹੀ, ਪੈਟਨ ਲਾਉਣਾ ਹੀ ਬੰਦ ਕਰਤਾ ਮੈਂ ਸਿੱਧਾ ਪਾਸਵਰਡ ਹੀ ਪਾਇਆ ਹੋਇਆ।
ਹਾਂਜੀ, ਹਾਂਜੀ। ਅੱਛਾ ਚਲੋ ਦੀਦੀ ਅਸੀਂ ਕਰਦੇ ਹਾਂ ਫੇਰ, ਮੈਂ ਨਾ ਤੁਹਾਨੂੰ ਕਰਦੇ, ਜਾ ਕੇ ਹਾਂਜੀ, ਠੀਕ ਹੈ ਜੀ ਸਾਸ ਸ਼੍ਰੀ ਕਾਲ।